ਹਾਂ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਕੀ ਕੱਲ ਚੱਲ ਜੀ
ਠੀਕ ਆ ਤੁਸੀਂ ਦੱਸੋ। ਹੈਲੋ
ਮੈਂ ਕੀ ਹਾਲ ਚਾਲ ਜੇ।
ਠੀਕ ਐ- ਠੀਕ ਐ ਤੁਸੀਂ ਦੱਸੋ।
ਹੈਡਫੋਨ ਲਾਏ ਤੇ ਹੈਡਫੋਨ ਉਤਾਰ ਕੇ ਗੱਲ ਕਰੋ ਹਾਂ।
ਨਹੀਂ -ਨਹੀਂ ਹੈਡਫੋਨ ਨੀ ਲਾਏ ਮੈਂ
ਮਤਬ ਤੁਹਾਡੀ ਪਹਿਲਾਂ ਆਵਾਜ਼ ਬੜੀ ਘੱਟ ਆਂਦੀ ਸੀ ਹੁਣ ਚਲੋ ਤੁਹਾਡੀ ਗੱਲ ਫੇਰ ਵੀ ਠੀਕ ਐ।
ਹਾਂਜੀ
ਮੈਂ ਪਹਿਲਾ ਤੁਹਾਡੀ ਆਵਾਜ਼ ਬੋਤ ਘੱਟ ਆਂਡੀ ਸੀ ਹੁਣ ਚਲੋ ਠੀਕ ਐ ਤੁਹਾਡੀ ਆਵਾਜ਼ ਆਂਦੀ ਆ ਮੈਂ ਚੱਲਾ।
ਅੱਛਾ ਆ ਰੀ ਹੁਣ ਵਾਜ
ਹਾਂਜੀ
ਹਾਂਜੀ ਹੋਰ ਕੀ ਕਰਦੇ।
ਬਲੋ ਮੈਂ ਕੀ ਕਰੀ ਜਾਂਦੇ ਤੁਸੀਂ
ਕੁੱਛ ਨੀ ਕੁੱਛ ਨੀ ਬਸ ਸੋਣ ਲੱਗੇ। ਹੈਲੋ
ਰੋਟੀ ਖਾ ਲੀ ਤੁਸੀ
ਹਾਂਜੀ-ਹਾਂਜੀ ਖਾ ਲੀ ਬਸ
ਕੀ ਬਣਾਇਆ ਅੱਜ
ਮੈਂ ਕਾ ਸਵੇਰੇ ਤੁਸੀਂ ਕਿੰਨੇ ਵਜੇ ਉੱਠਦੇ ਜੇ।
ਮੈਂ ਸਵੇਰੇ ਉੱਠ ਜਨੀ ਛੇ ਕ ਵਜੇ।
ਹਾਂਜੀ
ਮੈਂ ਛੇ ਵਜੇ ਉੱਠ ਜਾਂਨੀ ਸਵੇਰੇ
ਹਾਂਜੀ-ਹਾਂਜੀ ਏ ਤੇ ਬੋਤ ਚੰਗੀ ਆਦਤ ਹੈਗੀ ਆ ਨਾ। ਸਵੇਰੇ ਪੰਜ ਤੋਂ ਛੇ ਵਜੇ ਦੇ ਵਿਚਕਾਰ ਈ ਉੱਠਣਾ ਚਾਹੀਦਾ ਵਾ।
ਹੈਲੋ।
ਮੈਮ ਤੁਸੀਂ ਵੈਸੇ ਕਿੰਨੇ ਵਜੇ ਉੱਠਦੇ ਸਵੇਰੇ?
ਅਸੀਂ ਵੀ ਉੱਠ ਜਾਂਨੇ ਆਂ ਛੇ ਵਜੇ ਤੱਕ।
ਅਸੀਂ ਸਵੇਰੇ ਜਲਦੀ ਇਨਾ ਬੋ ਚੰਗੀ ਗੱਲ ਲਿਆ।
ਹਾਂਜੀ ਬਿਲਕੁੱਲ? ਜੀ ਸਵੇਰੇ ਜਲਦੀ ਉੱਠਣ ਦੇ ਨਾਲ ਸਰੀਰ ਤੇ ਮਨ ਤਾਜ਼ਾ ਰੈਂਦਾ ਹਨਾ ਜੀ। ਪੜ੍ਹਾਈ ਜਾਂ ਕੰਮਾਂ ਵਿੱਚ ਧਿਆਨ ਵੀ ਵੱਧ ਲੱਗਦਾ।
ਹਾਂਜੀਰੇ ਉੱਠਦੇ ਆ ਐ ਸ਼ਾਂਤ ਮੌਸਮ ਲੱਗਦਾ ਸ਼ਾਂਤ ਜਗਾ ਲੱਗਦੀ ਏ ਬਹੁਤ ਵਧੀਆ ਆਗਦਾ ਸਵੇਰੇ-ਸਵੇਰੇ
ਹਾਂਜੀ-ਹਾਂਜੀ ਕੋਈ ਕਸਰਤ ਯਾਂ ਯੋਗਾ ਕਰਨਾ ਹੋਵੇ ਨਾ ਸੈਰ ਕਰ ਹੋਵੇ ਤੇ ਓਦੇ ਵਾਸਤੇ ਵੀ ਸਾਨੂੰ ਸਮਾਂ ਮਿਲ ਜਾਂਦਾ।
ਹਾਂਜੀ। ਪਹਿਲਾਂ ਮੈਂ ਸਗੋਂ ਉਠਦੀ ਹੁੰਦੀ ਸੀ ਪੰਜ ਵਜੇ ਪੰਜ ਵਜੇ ਪਹਿਲਾਂ ਉੱਠਦੀ ਹੁੰਦੀ ਸੀ। ਮੈਂ ਹੁਣ ਚਲੋ ਮੈਂ ਛੇ ਵਜੇ ਉੱਠਦੀ ਆਂ ਆਪਣੀ ਗੁੜੀਆਂ ਕਰਕੇ।
ਹਾਂਜੀ। ਸਾਡੇ ਸਮੇਂ ਸਵੇਰੇ ਜਲਦੀ ਉੱਠਣ ਦੇ ਨਾਲ ਸਾਡੇ ਸਮੇਂ ਦੀ ਬੜੀ ਬੱਚਤ ਹੁੰਦੀ ਐ ਨਾ। ਸਾਰੇ ਦਿਨ ਭਰ ਦੇ ਕੰਮ ਵੀ ਸਵੇਰੇ ਆਸਾਨੀ ਨਾਲ ਹੋ ਜਾਂਦੇ ਆ।
ਹਾਂਜੀ ਹਾਂ। ਸਵੇਰੇ ਉੱਠਣ ਦੇ ਬੋਤ ਸਾਨੂੰ ਫਾਇਦੇ ਵੀ ਹੈਗੇ ਆ ਨੁਕਸਾਨ ਵੀ ਹੈਗੇ ਆ।
ਹਾਂਜੀ-ਹਾਂਜੀ
ਜਲਦੀ ਸੋਵਾ ਗੇ, ਤੇ ਜਲਦੀ ਉੱਠਾਂਗੇ।
ਹਾਂਜੀ, ਸਵੇਰੇ ਜਲਦੀ ਅਗਰ ਅਸੀਂ ਨਾ ਉੱਠੀਏ। ਸਾਡੇ ਸਮੇਂ ਦੀ ਬੜੀ ਬਰਬਾਦੀ ਹੁੰਦੀ ਹੈ, ਨਾ ਸਾਡੇ ਕਿੰਨੇ ਟਾਈਮ। ਨਾਲ ਜਿਹੜੇ ਕੰਮ ਹੋਣੇ ਹੁੰਦੇ ਉਹ ਕਿੰਨੇ ਲੇਟ ਹੋ ਜਾਂਦੇ ਹੈ।
ਹਾਂਜੀ ਜੀ ਉੱਠ ਜਾਂਦੇ, ਈ ਕੰਮ ਕਰ ਸਕਦੇ ਘਰ ਚ ਨਾਲ ਦਿਮਾਗ ਫਰੈਸ਼ ਰਹਿੰਦਾ ਵਾ ਤੇ ਇਹਦੇ ਨਾਲ ਪਹਿਲਾਂ, ਮੈ ਸਗੋਂ ਸੈਰ ਸੁਰ ਕਰਦੀ ਹੁੰਦੀ ਸੀਗੀ। ਬਟ ਹੁਣ ਮੇਰੇ ਕੋਲ ਜਾਇਆ ਨੀ ਜਾਂਦਾ ਆਪਣੇ ਬੱਚੇ ਕਰਕੇ।
ਹਾਂਜੀ, ਹਾਂਜੀ,
ਹੂੰ, ਹੈਲੇ ਮੈਂ ਯੋਗਾ।
ਹਾਂਜੀ ਨਹੀਂ ਤੁਸੀਂ ਸੈਰ ਕਰਿਆ ਕਰੋ, ਸਵੇਰ ਦੀ ਜਿਹੜੀ ਤਾਜ਼ੀ ਹਵਾ ਨਾ। ਉਹਦੇ ਨਾਲ ਸਰੀਰ ਬੜਾ ਫਰੈਸ਼ ਹੋ ਜਾਂਦਾ ਵਾ।
ਹੂੰ,
ਹਾਂਜੀ,
ਟਨਾ ਡਾਕਟਰ ਵੀ ਕਹਿੰਦੇ ਕਿ ਤੁਸੀਂ ਪ
ਹਾਂਜੀ, ਹਾਂਜੀ, ਬਿਲਕੁਲ ਜੀ। ਹੈਲੋ,
ਉਹ ਆਵਾਜ਼ ਨਹੀਂ ਆਦੀ।
ਹਾਂਜੀ, ਤੁਹਾਡੀ ਆਵਾਜ਼ ਬੜੀ ਘੱਟ ਕੇ ਆ ਰਹੀ ਸੀ।
ਸੁਣਾਦੀ ਆਵਾਜ਼ ਦੱਸਿਓ।
ਹਾਂਜੀ, ਹੁਣ ਆਦੀ ਪਈ।
ਮੈਂ ਡਾਕਟਰ ਵੀ ਪਹਿਲਾਂ ਹੀ ਕਰਿਆ ਕਰੋ, ਸੈਰ ਬਹੁਤ ਚੰਗੀ ਹੁੰਦੀ ਆ ਸਵੇਰੇ ਜਲਦੀ ਉਠਨਾ
ਹਾਂਜੀ, ਹਾਂਜੀ, ਬਿਲਕੁਲ। ਜੇ ਅਸੀਂ ਨਾ ਉੱਠੀਏ, ਤਾਂ ਸਾਡੀ ਰੋਜ਼ ਦੀ ਜਿਹੜੀ ਰੂਟੀਨ ਵਿਗੜ ਜਾਂਦੀ ਐ ਨਾ। ਕਈ ਵਾਰੀ ਤਾਂ ਸਾਡਾ ਨਾਸ਼ਤਾ ਵੀ ਰਹਿ ਜਾਂਦਾ ਵਾ ਐ ਨਾ। ਜਿਹਦੇ ਨਾਲ ਸਾਡੇ ਸਿਹਤ 'ਤੇ ਬਹੁਤ ਅਸਰ ਪੈਂਦਾ।
ਹੂੰ, ਹੂੰ ਮੈਂ ਪਿੱਛੇ ਬਿਮਾਰ ਠਕ ਤੂੰ ਸਵੇਰੇ ਉੱਠ ਕੇ ਨਾ ਸੈਰ ਕਰਿਆ, ਕਰ ਇਹ ਦੋ ਕੁ ਦਿਨ ਗਈ ਤੇ ਬੋਟ ਸੀ। ਰਹੀ ਮੇਰਾ ਸ਼ਰੀਰ ਹੀ ਸਹੀ ਰਿਹਾ ਬਟ ਫੇਿਰ ਬਾਅਦ ਵਿੱਚ ਮੈਂ ਕੁੱਝ ਜਇਆ ਨੀ ਗਿਆ।
ਹਾਂਜੀ
ਹੂੰ
ਤੁਹਾਨੂੰ ਜਾਣਾ ਚਾਹੀਦਾ ਨਾ ਫੇਰ
ਹੂੰ, ਹੂੰ ਬਰੀਆਂ ਨੀ ਲੱਗਦੀਆਂ ਨਾਲ
ਹਾਂਜੀ, ਹਾਂਜੀ, ਸਾਡੀ ਕਿੰਨੀ ਸਮੇਂ ਦੀ ਬ ਜਦੋਂ ਹੋ ਜਾਂਦੀ, ਅਸੀਂ ਅਗਰ ਸਵੇਰੇ ਟਾਈਮ ਨਾ ਉੱਠਦੇ ਆ ਤੇ ਸਾਡੇ ਸਾਰੇ ਕੰਮ ਅਸੀਂ ਟਾਈਮ ਨਾਲ ਹੀ ਕਰ ਲੈਂਨੇ ਆ ਹਨਾ ਜੀ।
ਘਰ ਪਹਿਲਾਂ ਫਰੀ ਹੋ ਸਕਦੇ, ਸਾਰੇ ਕੰਮ ਕਰਕੇ ਜਲਦੀ ਫ੍ਰੀ ਹੋ ਸਕਦੇ ਅਸੀਂ। ਜੇ ਲੇਟ
ਹਾਂਜੀ, ਹੈਲੋ ਹੈਲੋ
ਤੁਹਾਡੀ ਆਵਾਜ਼ ਹੀ ਕੱਟੀ ਜਾ ਰਹੀ।
ਕੱਟ ਕੇ ਆਉਂਦੀ ਪਈ ਮੈਨੂੰ ਹੂੰ
ਹੈਲੋ
ਹੈਲੋ
ਹਾਂਜੀ, ਹਾਂਜੀ
ਹੈਲੋ ਹੈਲੋ
ਹਾਂਜੀ, ਹਾਂਜੀ ਮੈਡਮ ਤੁਹਾਡੀ ਆਵਾਜ਼ ਕੱਟੀ ਜਾ ਰਹੀ ਆ।
ਸਾਡੀ ਆਵਾਜ਼ ਬਹੁਤ ਘੱਟ, ਘੱਟ ਕੇ ਆਂਦੀ। ਹੁਣ ਦੇਖਿਓ ਆਵਾਜ਼ ਆਦੀ ਸਈ?
ਹਾਂਜੀ, ਹਾਂਜੀ ਆ ਰਹੀ ਸਹੀ।
ਹੂੰ ਪਿਆਰ ਕਰਮ ਬਹੁਤ ਚੰਗਾ ਵਾ। ਜਦੋਂ ਸਵੇਰੇ ਉੱਠਦੇ ਆ ਚਿੜੀਆਂ ਦੀ ਆਵਾਜ਼, ਕੋਇਲਾਂ ਦੀ ਆਵਾਜ਼ ਕਿੰਨਾ ਸੋਹਣਾ ਲੱਗਦਾ ਸਵੇਰੇ, ਸਵੇਰੇ ਓਨਾਂ ਦੀ ਆਵਾਜ਼ ਕੰਨਾਂ ਦੇ ਵਿੱਚ ਪੈਂਦੀ ਆ।
ਹਾਂਜੀ, ਬਿਲਕੁਲ ਜੀ। ਜੇ ਅਸੀਂ ਲੇਟ ਉੱਠਦੇ ਇ ਨਾ ਤੇ ਫੇਰ ਉਹ ਸਾਰਾ ਦਿਨ ਨਾ ਸੁਸਤੀ ਪਈ ਰਹਿੰਦੀ ਆ ਸਰੀਰ ਨੂੰ। ਅਤੇ ਚਿੜਚਿੜਾ ਬਣ ਜੇਹਾ ਰਹਿੰਦਾ ਵਾ।
ਹਾਂਜੀ, ਦੇਖਣ ਨਾਲ ਐ ਖਰਾਬ ਹੋ ਜਾਂਦਾ ਵਾ
ਹਾਂਜੀ ਫੇਰ ਜੇ ਅਸੀਂ ਲੇਟ ਉੱਠੀਏ, ਫਿਰ ਸਾਨੂੰ ਨੀਂਦ ਵੀ ਰਾਤ ਨੂੰ ਲੇਟ ਆਉਂਦੀ ਆ।
ਹਾਂ ਫੇਰ ਏਦਾਂ ਹੁੰਦਾ ਵਾ ਕਿ, ਅਸੀਂ ਇਹਨਾਂ ਰਾਤ ਨੂੰ ਲੇਟ ਸੌਨੇ ਆ। ਤੇ ਦਿਨੇ ਜਲਦੀ ਉੱਠ ਜਾਂਦੇ, ਸਵੇਰੇ ਜਲਦੀ ਉੱਠ ਜਾਂਦੇ ਆ ਤਾਂ ਵੀ ਸਾਡਾ ਸਰੀਰ ਖ਼ਰਾਬ ਹੋ ਜ਼ੰਦਾ ਵਾ
ਹਾਂਜੀ, ਹਾਂਜੀ ਨੀਂਦ ਲੈਣੀ ਵੀ ਬਹੁਤ ਜ਼ਰੂਰੀ ਹੁੰਦੀ ਆ। ਸੱਤ ਤੋਂ ਅੱਠ ਘੰਟੇ ਦੀ ਸਾਨੂੰ ਨੀਂਦ ਵੀ ਲੈਣੀ ਚਾਹੀਦੀ ਆ।
ਕਿ ਜੇ ਅਸੀਂ ਜਲਦੀ ਉਥਣ ਨ ਕਰਾਂਗੇ ਕਿ ਹੋ ਸਕੱਕ ਅਸੀਂ ਆ ਕਰ ਲਈਏ ਉਹ ਕਰ ਲਈਏ। ਫਿਰ ਇਹਦੇ ਨਾਲ ਸਾਡਾ ਸਰੀਰ ਖ਼ਰਾਬ ਹੋ ਜਾਏਗਾ ਅਸੀਂ ਬਿਮਾਰ ਹੋ ਜਾਂਗੇ।
ਹਾਂਜੀ- ਹਾਂਜੀ ਸੱਤ -ਅੱਠ ਘੰਟੇ ਦੀ ਨੀਂਦ ਪ੍ਰੋਪਰ ਲੈ ਕੇ ਫਿਰ ਸਾਨੂੰ ਸਵੇਰੇ ਟਾਈਮ ਨਾਲ ਉੱਠਣਾ ਚਾਹੀਦਾ।
ਮੈਂ ਬਾਰਾਂ ਵਜੇ ਸੋ ਜਾਣਾ ਵਾ। ਤੇ ਸਵੇਰੇ ਛੇ ਵਜੇ ਉੱਠ ਜਾਣਾ ਵਾ।
ਹਾਂਜੀ
ਸਾਡੇ ਘਰ ਦੇ ਵਿੱਚ ਕੋਈ ਸੈਰ-ਸੂਰ ਤੇ ਜਾਂਦਾ ਕਰਨ ਵਾਸਤੇ ਤੇ ਤੁਸੀਂ ਜਾਂਦੇ ਹੁੰਦੇ।
ਹਾਂਜੀ- ਹਾਂਜੀ ਅਸੀਂ ਜਾਂਦੇ ਹਾਂ।
ਥੇਲੇ ਵੀ ਜਾਂਦੇ ਜਾਂ ਪਹਿਲਾਂ ਜਾਂਦੇ ਸੀ।
ਨਹੀਂ- ਨਹੀਂ, ਜਾਂਦੇ ਹੁਣ ਵੀ ਅਸੀਂ
ਲੱਗਦਾ ਹੋਣਾ ਸਵੇਰੇ -ਸਵੇਰੇ ਜਾਣਾ।
ਹਾਂਜੀ। ਵਧੀਆ ਲੱਗਦਾ ਜੀ।
ਬਹੁਤ ਵਧੀਆ ਲੱਗਦਾ ਮੈਂ ਵੀ ਸਗੋਂ ਨਾ ਸ਼ੁਰੂ ਕਰਨਾ। ਸਵੇਰੇ- ਸਵੇਰੇ ਜਲਦੀ ਉੱਠਣਾ। ਜਿੜੇ ਮੈਂ ਵੀ ਜਾਇਆ ਕਰਨਾ ਵਾਂ।
ਹਾਂਜੀ।
ਹੂੰ,
ਸਵੇਰੇ ਜਲਦੀ ਉੱਠਣਾ ਇੱਕ ਬਹੁਤ ਚੰਗੀ ਆਦਤ ਮੰਨੀ ਜਾਂਦੀ ਹੈ। ਆਮ ਤੌਰ ਤੇ ਸਾਨੂੰ ਪੰਜ ਜਾਂ ਛੇ ਵਜੇ ਦੇ ਵਿਚਕਾਰਰ ਹੀ ਉੱਠਣਾ ਚਾਹੀਦਾ ਵਾ। ਕਿਉਂਕਿ ਇਸ ਟਾਈਮ ਉੱਠਣਾ ਬਹੁਤ ਹੀ ਫਾਇਦਾ। ਤੇ ਮਨ ਮੰਨਿਆ ਜਾਂਦਾ ਵਾ।
ਹਾਂਜੀ, ਨਹੀਂ ਮੈਂ ਉਠ ਜਲਦੀ ਜਾਂਦੀ ਹਾਂ ਬਟ ਇਹ ਕਿ ਮੇਰੇ ਕੋਲ ਸੈਰ ਕਰ ਨੀ ਜਾਇਆ ਜਾਂਦਾ। ਮੈਂ ਆਪਣੇ ਗੁੜੀਆਂ ਕਰਕੇ ਬੱਚੇ ਕਰਕੇ ਨਹੀਂ ਜਨਾ ਤੇ ਜਾਇਆ ਦਿੰਦਾ। ਸਗੋਂ ਇਹ ਹੁਣ ਸ਼ੁਰੂ ਕਰਨਾ। ਸਗੋਂ ਸੈਰ ਕਰਨ ਜਾਇਆ ਕਰਨਾ। ਕਿ ਜਿੰਨਾ ਮੇਰਾ ਸਰੀਰ ਸਹੀ ਰਹੇ। ਮੇਰਾ ਬੁਖਾਰ- ਬੁਖੂਰ ਹੁੰਦਾ ਨਾ ਮੈਂ ਤਾਂ ਠੀਕ ਰਹਾਂਗੇ।
ਹਾਂਜੀ- ਹਾਂਜੀ ਸਵੇਰ ਦੀ ਸੈਰ ਨਾਲ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ।
ਉਹ ਬਿਮਾਰੀਆਂ ਡਾਕਟਰ ਵੀ ਸੋਂ ਸਲਾਹ ਦਿੰਦੇ ਆ। ਕਿ ਸਵੇਰੇ ਸੈਰ ਕਰਿਆ ਕਰੋ ਤੁਸੀਂ।
ਹਾਂਜੀ, ਜਿੱਦਾਂ ਜਿਨਾਂ ਨੂੰ ਸ਼ੂਗਰ ਹੁੰਦੀ ਆ। ਅਤੇ ਉਹਦੇ ਵਿੱਚ ਕਾਫੀ ਉਹਨਾਂ ਦੀ ਸ਼ੂਗਰ ਘੱਟ ਜਾਂਦੀ ਹੈ।
ਜੋ ਕਹਿੰਦੀ ਸੋ ਹੋ ਗਿਆ। ਸਹੀ ਰਹਿੰਦਾ ਵਾ ਸਵੇਰੇ ਸੈਰ ਚਣ ਮ ਬੀਪੀ ਵੀ ਸਹੀ ਰਹਿੰਦਾ ਵਾ। ਨਾਲੇ ਸਵੇਰੇ- ਸਵੇਰੇ ਤਾਜ਼ੀ ਹਵਾ ਮਿਲਦੀ ਆ।
ਹਾਂਜੀ, ਜੇਦੇ ਸਾਡੇ ਲਾ ਕੋਲ ਕੋਈ। ਪਾਰਕ ਹੋਵੇ ਤੇ ਸਾਨੂੰ ਪਾਰਕ ਵਿੱਚ ਜਾ ਕੇ ਤੇ ਨੰਗੇ ਪੈਰੀ ਘਾਹ ਦੇ ਤੇ ਤੁਰਨਾ ਚਾਹੀਦਾ। ਉਹਦੇ ਨਾਲ ਸ਼ੂਗਰ ਕਾਫ਼ੀ ਹੱਦ ਤੱਕ ਠੀਕ ਹੋ ਜਾਂਦੀ ਹੈ
ਹਾਂਜੀ। ਜਿਹਨਾਂ ਨੂੰ ਸੁਗਰ ਲੈ ਗ ਉਹਨਾਂ ਨੂੰ ਤੇ ਜਾ ਕੇ ਚਾਹੀਦਾ ਵਾ।
ਹਾਂਜੀ, ਤੁਰਨਾ ਤਾਂ ਬਹੁਤ ਚੰਗਾ ਹੁੰਦਾ ਸਰੀਰ ਵਾਸਤੇ।
ਬਹੁਤ ਫਾਇਦੇਮੰਦ ਹੁੰਦਾ ਜਿੰਨਾ ਤੁਰਾਂਗੇ ਉਨਾ ਹੀ ਸਾਡਾ ਸਰੀਰ ਸਹੀ ਰਹਿੰਦਾ।
ਹਾਂਜੀ।
ਹਮ। ਅ
ਹੈਲੋ, ਹਾਂਜੀ- ਹਾਂਜੀ ਹੈਲੋ,
ਹੈਲੋ, ਆਵਾਜ਼ ਨੀ ਆਉਂਦੀ ਮੈਂ ਹੋਰ ਤੁਸੀਂ ਸੁਣਾਓ ਠੀਕ- ਠਾਕ ਜੇ ਨਾ।
ਹਾਂਜੀ- ਹਾਂਜੀ ਠੀਕ ਆ ਜੀ। ਹਾਂਜੀ, ਬਿਲਕੁਲ ਜੀ।
ਅ ਹੈਲੋ,
ਹੈਲੋ, ਹੈਲੋ,
ਮੈਂ ਰੋਟੀ ਖਾ ਲਈ ਤੁਸੀਂ?
ਹਾਂਜੀ-ਹਾਂਜੀ, ਖਾਲੀ ਹੈ ਜੀ,
ਕੁਛ ਨੀ ਅਸੀਂ ਅੱਜ ਭਿੰਡੀਆਂ ਬਣਾਈਆਂ ਸੀ, ਉਹ ਖਾਧੀਆਂ।
ਭਿੰਡੀਆਂ ਬਣਾਈਆ।
ਅੱਛਾ ਜੀ, ਚਲੋ ਠੀਕ ਆ ਜੀ, ਤੁਹਾਨੂੰ ਸਵੇਰੇ ਜਲਦੀ ਉੱਠਿਆ ਕਰੋ। ਸਵੇਰੇ ਉੱਠ ਕੇ ਸੈਰ ਕਰਿਆ ਕਰੋ, ਠੀਕ ਹੈ ਜੀ ਉਹ ਬਹੁਤ ਫਾਇਦੇਮੰਦ ਹੁੰਦੀ ਸਰੀਰ ਵਾਸਤੇ ਅਤੇ ਰਾਤ ਨੂੰ ਵੀ ਟਾਈਮ ਸਿਰ ਸੋਇਆ ਕਰੋ।
ਗੱਲ ਕਰਾਂਗੇ ਹੋ ਗਿਆ, ਹਾਂਜੀ ਧੰਨਵਾਦ ਜੀ।
ਹਾਂਜੀ,